ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਕੱਲ੍ਹ, ਹੋਰ ਕੀ ਕਰ ਰਹੇ ਹੋ ਜੀ? ਅੱਛਾ ਜੀ, ਅੱਛਾ, ਉਹ ਕੀ ਬਣਾਇਆ ਸੀ ਅੱਜ।
ਅਸੀਂ, ਅਸੀਂ, ਤਾਂ ਮਲਾਈ ਦੀ ਸਬਜ਼ੀ ਬਣਾਈ ਸੀ।
ਵਧੀਆ ਲੱਗੀ। ਹੈਲੋ, ਹਾਂਜੀ-ਹਾਂਜੀ, ਮੈਂ ਵੀ ਖਾ ਲਈ ਹੈ ਹਾਂਜੀ-ਹਾਂਜੀ। ਖਾ ਲਈਏ। ਅਸੀਂ ਬਨਾਈ ਸੀ ਪਨੀਰ ਦੀ ਬੁਰਜੀ ਨਾਲ ਪਰਾਂਠੀਆਂ
ਕਿਵੇਂ ਬਣਾਉਂਦੇ ਹੋ ਪਨੀਰ ਦੀ ਭੁਰਜੀ ਤੁਸੀਂ,
ਮੈਂ ਤੇ ਨੀ ਮੰਨਦਾ ਮੰਮੀ ਮਨਾਉਂਦੀ ਏ।
ਬਣਾਉਂਦੀ ਏ, ਅੱਛਾ-ਅੱਛਾ,
ਤੁਸੀਂ ਬਣਾ ਲੈਂਦੇ ਓ ਮਲਾਈ ਦੀ ਸਬਜ਼ੀ
ਕਿਹੜੀ ਕਲਾਸ ਚ ਓ?
ਅਸੀਂ ਕੋਲੇਜ ਹੈਗਾ ਸੈਕਿੰਡ ਈਅਰ ਚ
ਇੰਡੀਆ ਚ
ਅਸੀਂ ਪੜ੍ਹਦੇ ਹੈਗੇ ਹਾਂ, ਅ ਕੀ ਗੱਲ ਹੈ ਗੁਰੂ, ਗੁਰੂ ਖਾਲਸਾ ਕਾਲਜ।
ਅੱਛਾ, ਵਧੀਆ ਕਾਲਜ ਹੈ ਉਹ?
ਆਪ ਨੇ
ਹਾਲੇ ਕਾਲਜ ਖੁੱਲੇ ਹੋਏ ਨੇ ਕਿ ਛੁੱਟੀਆਂ ਹੈ?
ਹਲੇ ਤਾਂ ਫਸਟ,
ਹਲੇ ਤਾਂ ਫਸ
ਜੂਨ ਆ ਡੇਢ ਮਹੀਨੇ ਦੀ ਆ, ਹਾਂਜੀ-ਹਾਂਜੀ, ਸਭ ਠੀਕ ਤੁਸੀਂ ਦੱਸੋ ਬਸ ਇਸ ਫੋਨ ਮੈਂ ਨਹੀਂ ਹੋਤਾ ਨਵੇ, ਹਾਂਜੀ, ਅਸੀਂ ਹੇਗੇ ਆ ਪਤਾ ਕਿਸੇ ਚਲੇਗਾ ਕੇ ਕੈਸੇ ਹੋਣਾ ਦੋ,
ਦੋ, ਦੋ ਹਾਂ, ਭਰਾ ਏ ਭੈਣ ਏ,
ਭਰਾ ਹੈਗਾ ਵੱਡਾ।
ਉਹ ਕੀ ਕਰਦਾ ਪਿਆ?
ਉਹ ਹਲੇ ਕਾਲਜ ਪਾਸ ਹੋ ਗਿਆ ਓਹਦਾ, ਕੋਰਸ ਕਰ ਰਿਹਾ ਕੋਈ ਹਾਂਜੀ
ਉਹ ਵੀ ਖਾਲਸਾ ਕੋਲਜ ਵਿੱਚ ਸੀ? ਹਾਂਜੀ-ਹਾਂਜੀ, ਹਾਂਜੀ ਹਾਂਜੀ ਹਾਂਜੀ ਹੋਰ ਤੁਹਾਡਾ ਖਾਣੇ ਚ ਕੀ ਮਨ ਪਸੰਦ ਹੈਗਾ? ਹਾਂਜੀ
ਖਾਣੇ ਚ ਕੀ ਪਸੰਦ ਹੈਗਾ ਤੁਹਾਨੂੰ?
ਹੈਲੋ ਮੈਨੂੰ ਮੈਨੂੰ ਵੈਸੇ ਫਾਸਟ ਫੂਡ ਵਿੱਚ ਤਾਂ, ਅ ਮੋਮੋਸ ਪਸੰਦ ਨੇ ਔਰ ਵੈਸੇ ਸਿੰਪਲ ਰੋਟੀ ਹੋਵੇ। ਤਾਂ, ਕੜਾਈ ਪਨੀਰ, ਫਾਸਟ ਫੂਡ ਨਹੀ ਖਾਣਾ ਚਾਹੀਦਾ ਔਰ ਤੁਹਾਨੂੰ ਕੀ ਪਸੰਦ ਹੈ? ਸਾਨੂੰ ਤੇ ਜੀ ਪਰਾਂਠੀਆਂ ਨਾਲ ਮੱਖਣ ਉੱਤੇ ਹੋਏ ਘਰ ਦਾ। ਹਾਂ ਉਹ ਵੀ ਵਧੀਆ ਲੱਗਦਾ। ਫਾਸਟ ਫੂਟ ਤੇ ਮੈਂ ਘੱਟ ਹੀ ਖਾਂਦਾ ਵੈਸੇ। ਹਾਂਜੀ-ਹਾਂਜੀ ਅਸੀਂ ਵੀ ਸੰਡੇ-ਸੰਡੇ ਜਾਂ ਤਾਂ ਸੰਡੇ ਮੈਗੀ ਖਾ ਲੋੋ ਜਾਂ ਤਾਂ ਬਾਹਰ ਜਾ ਕੇ ਫਾਸਟ ਫੂਡ ਖਾ ਲੋ। ਇੱਕ ਚੀਜ਼ ਮਿਲਦੀ ਹੈ।
ਆਪਾਂ ਤਾਂ ਇਹ ਕਰਦਾ ਸੰਡੇ ਖਾਈ ਦੇ ਮਹੀਨੇ ਚ ਵੈਸੇ ਰੋਜ਼-ਰੋਜ਼ ਤੇ ਨੀ ਹਰ ਸੰਡੇ ਨੀ ਖਾਂਦੇ ਆਪਾਂ।
ਹਾਂਜੀ-ਹਾਂਜੀ। ਔਰ ਤੁਹਾਡੇ ਪਾਪਾ ਕੀ ਕੰਮ ਕਰਦੇ ਨੇ?
ਸ਼ੋਪ ਤੇ ਹੈ ਸ਼ੋਪ ਤੇ ਕੰਮ ਕਰਦੇ ਨੇ ਸ਼ੋਪ। ਨਹੀਂ ਵੀ ਐ ਨਾ
ਹੈਲੋ ਕਿਹੜੀ ਜੋਬ ਹੈ? ਹਾਂਜੀ, ਹਾਂਜੀ ਕਿਹੜੀ ਜੋਬ ਕਰਦੇ ਨੇ ਪਾਪਾ?
ਲੱਗੇ ਦੇ ਨੇ ਕਿਸੇ ਸ਼ੋਪ ਤੇ।
ਅੱਛਾ-ਅੱਛਾ।
ਹਾਂਜੀ ਹਾਂਜੀ ਉਹ ਹਾਊਸ ਵਾਈਫ ਹੈਗੀ ਹੈ। ਤੂੰ ਤੁਝ ਗਾਣੇ ਕੋ ਸੁਨ ਕੇ ਇਤਨਾ
ਹੋਰ ਸੁਣਾਓ, ਬਸ ਵਧੀਆ। ਤੁਸੀਂ ਸੁਣਾਓ। ਛੁੱਟੀਆਂ ਵਿੱਚ ਕੀ ਕਿੱਥੇ ਗਏ ਸੀ? ਗਏ ਨਹੀ ਕਿਧਰੇ। ਹੈਲੋ।
ਹਾਂਜੀ, ਛੁੱਟੀਆਂ ਵਿੱਚ ਕਿੱਥੇ ਗਏ ਸੀ?
ਗਏ ਨੀ ਇਸ ਵਾਰ ਕਿ ਕਿਤੇ। ਅੰਮ੍ਰਿਤਸਰ ਗਏ ਸੀ ਬਸ ਇਕ ਗੇੜਾ।
ਅੰਮ੍ਰਿਤਸਰ ਗਏ ਸੀ ਬਸ ਇਕ ਗੇੜਾ। ਅੱਛਾ ਉੱਥੇ ਘੁੰਮੇ ਵੀ ਸੀ ਉੱਥੇ ਤਾਂ ਬੜੇ ਅੱਛੇ-ਅੱਛੇ ਗੁਰਦੁਆਰੇ ਨੇ ਘੁੰਮਨੇ ਦੀ ਜਗ੍ਹਾ ਨੇ। ਕਵਰ ਨਹੀਂ ਹੁੰਦਾ ਸਾਰਾ।
ਹਾਂਜੀ ਇਹ ਵੀ ਗੱਲ ਏ ਪਰ ਗਰਮੀ ਵੀ ਬੜੀ ਹੈ।
ਹੁੰ, ਗਰਮੀਂ ਹੋਈ ਪਈ ਨਾ ਬੜੀ।
ਮੈਂ ਹੋਲੀ ਪੀਲਾਂ ਹੋਲੀ ਉੱਥੇ ਕੱਪੜੇ, ਕੱਪੜੇ ਬੜੇ ਅੱਛੇ ਮਿਲਦੇ ਨੇ ਉ ਥੇ, ਤੁਸੀਂ ਜਾਓਗੇ ਨਾ ਇੱਕ ਇੱਕ ਦੋ ਦਿਨ ਜਿੰਨੇ ਵੀ ਲਾਣੇ ਨੇ, ਉੱਥੇ ਨਾ ਇੱਕ ਸਵੇਰੇ, ਇੱਕ ਦਿਨ ਪਹਿਲੇ ਨਾ ਨਾਮ ਲਿਖਾਉਣਾ ਹੁੰਦਾ। ਬੱਸ, ਬੱਸ ਫਰੀ ਲੈ ਕੇ ਜਾਂਦੇ ਨੇ। ਫਿਰ ਟੋਕਨ ਵੀ ਮਿਲਦੇ ਨੇ ਫਿਰ ਸਵੇਰੇ ਪੰਜ ਵਜੇ ਬੱਸ ਨਿਕਲਦੀ ਐ। ਤੇ ਸ਼ਾਮੀ ਛੇ ਤ ਛੇ ਵਜੇ ਤੱਕ ਪੁਜਾ ਦਿੰਦੀ ਆ, ਅੰਮ੍ਰਿਤਸਰ ਵਿੱਚ ਹੀ ਅਤੇ ਉਹ ਪੰਜ, ਗੁਰਦੁਆਰੇ ਨੇ ਸਭ ਸਾਰੀ ਜਗ੍ਹਾ ਤੇ ਘੁਮਾਉਂਦੇ ਨੇ, ਖਾਣਾ ਪੀਣਾ ਉਹ ਦਿੰਦੇ ਨੇ ਬੱਸ ਵਿੱਚ, ਫ੍ਰੀ ਵਿੱਚ ਲੈ ਕੇ ਜਾਂਦੇ ਨੇ।
ਆਪ ਈ ਮੇਲ ਆਈ ਡੀ ਮ ਦਿੱਕਤ ਆ ਰਹੀ ਹਾਂਜੀਈ ਡ। ਅੱਛਾ ਜੀ ਅੱਛਾ।
ਹਾਂ। ਏ ਸੀ ਹਾਂ, ਅਸੀਂ ਗਏ ਸੀ ਇੱਕ ਵਾਰੀ ਮੈਂ ਨਾ ਆਪਣੀ ਮਾਸੀ ਨਾਲ ਗਈ ਸੀ ਤੇ ਉੱਥੇ ਬੜਾ ਮਜ਼ਾ ਆਇਆ ਤੇ ਮੈਂ ਇੱਕ ਵਾਰੀ ਨਾ ਅਨੰਦਪੁਰ ਵੀ ਗਈ ਸੀ ਇੰਨਾ ਅੱਛਾ, ਮਿਊਜ਼ੀਅਮ ਬਣਿਆ ਵੈ ਨਾ ਉਹਦੇ ਵਿੱਚ। ਤੁਸੀਂ ਜਾ ਕੇ ਵੇਖਣਾ ਇਨਾ ਸੋਹਣਾ। ਜੇ ਜਹੜੀ ਵੀ ਗੁਰੂਆਂ ਦੀ ਸ਼ਹੀਦੀ ਹੈ, ਸਾਰੇ ਬਣੀ ਵੀ ਉਥੇ। ਤੇ ਐਵੇਂ ਲ
ਦੋ ਦਿਨ ਘੱਟ ਹੋ ਕੋਸੀਂ ਕਰ ਲ ਮਜ਼ਾ ਆ ਗਿਆ, ਮਤਲਬ ਘੁੰਮ ਕੇ ਨਾ।
ਅਸੀਂ ਤਾਂ ਛੁੱਟੀਆਂ ਵਿੱਚ ਦੇਹਰਾਦੁਨ ਗਏ ਸੀ।
ਅੱਛਾ।
ਤੇ ਉੱਥੇ, ਦੇਹਰਾਦੂਨ ਦੇ ਥੋੜ੍ਹੀ ਜਿਹੀ ਆਗੇ ਨਾ ਮਾਲ ਦੇ ਦਿੱਤਾ ਉੱਥੇ ਅਸੀਂ ਨਾਏ। ਆਪਣਾ ਖਾਣਾ, ਪੀਣਾ ਲੈ ਕੇ ਗਏ ਸੀ ਨਾ ਤੇ ਹਲਵਾਈ ਨਾਲ ਲੈ ਕੇ ਗਈ ਸੀ ਤੋ ਇੰਨਾ ਸਵਾਦ ਖਾਣਾ ਬਣਾਉਂਦਾ ਵ ਹਲਵਾਈ ਤੇ ਮੇਰਾ ਵ ਚਾਚਾ ਦਾ ਦੋਸਤ ਹੈਗਾ ਤੇ ਇੰਨਾ ਸਵਾਦ ਖਾਣਾ ਬਣਵਾ ਬਣਾਇਆ ਸੀ। ਅਸੀਂ ਨਹਾ ਰਹੇ ਸੀ ਤੇ ਖਾ ਰਹੇ ਸੀ ਇੰਨਾ ਸਵਾਦ ਸੀ ਤੇ ਜਦ ਜਦੋਂ ਵੀ ਅਸੀਂ ਪਾਣੀ ਦੇ ਬਾਹਰ ਨਿਕਲੇ ਤੇ ਇੰਨੀ ਤੇਜ਼ ਬਾਰਿਸ਼ ਹੋਈ ਸੀ ਇੱਕ ਪੇੜ ਵੀ ਗਿਰ ਗਿਆ ਸੀ। ਤੇ ਇਨਾ ਅੱਛਾ, ਇੰਨਾ ਅੱਛਾ ਮੌਸਮ ਹੋ ਗਿਆ ਸੀ ਨਾਂ ਮੈਂ ਕੀ ਦੱਸਾਂ। ਬੜਾ ਮਜ਼ਾ ਆਇਆ ਉੱਥੇ ਤਾ ਤੁਸੀਂ ਵੀ ਜਾ ਕੇ ਵੇਖਣਾ।
ਸਮਾਨ ਤੇ ਗਿੱਲਾ ਹੋ ਗਿਆ ਨਾ ਸਾਰਾ ਨਾ ਜਿਹੜ
ਹਾਂ, ਸਮਾਨ ਈ ਉਲਟਾ। ਉਲਟਾ ਅਸੀ ਤਾਂ ਪਹਿਲੇ ਤਾਂ ਸੈਂਡਵਿਚ ਬਣਾਇਆ ਏ ਫੇਰ ਮੈਗੀ। ਫਿਰ ਮੈਕ੍ਰੋਨੀ, ਫ ਫਰੈਂਚ ਫਰਾਈ ਅੱਸੀਂ ਤੱਕ ਕਟ ਲਸ ਵੀ ਬਣਾਣੀ ਸੀ ਉਹ ਸਾਰੇ ਆਲੂ ਜਿਹੜੇ ਸੀ ਉਹ ਬਰ
ਅੱਛਾ, ਅੱਛਾ।
ਅਸੀਂ ਫਿਰ ਸੱਤ ਵਜੇ ਨਿਕਲੇ ਸੀ। ਤੇ। ਬਾਰਾਂ, ਸਾਢੇ ਗਿਆਰਾਂ ਵਜੇ ਤੱਕ ਅਸੀਂ ਆਪਣੇ ਘਰ ਪਹੁੰਚ ਗਏ ਸੀ। ਇੱਕ ਦਿਨ ਲੱਗਿਆ ਇੰਨਾ ਮਜ਼ਾ ਆਇਆ ਉੱਥੇ ਸਾਰੀ ਫੈਮਿਲੀ ਗਈ ਸੀ ਸਾਰੇ ਬੱਚੇ।
ਹੋਰ ਹੁਣ ਹੇਗਾ ਪ੍ਰੋਗਰਾਮ ਕਿਤੇ ਘੁੰਮਣ ਦਾ ਯਾ ਨਹੀਂ? ਸਭ ਖਾ ਲ ਆਪਾਂ ਤੇ ਬਸ ਦਿੱਲੀ ਗਏ ਸੀ
ਦਿੱਲੀ, ਦਿੱਲੀ ਕੌਣ ਹੈ?
ਰਮੇਸ਼ ਦਾ।
ਦਾ
ਨਾ ਦੋ ਲ
ਣਾ ਕਿੰਨੇ ਦਿਨ ਵਾਸਤੇ ਗਏ ਸੀ ਤੁਸੀਂ? ਬਾਰਾ, ਅੱਛਾ।
ਕਿ ਕਰਨਾ ਸੀ
ਤੁਹਾਡੀ ਜਇੰਟ ਹੈ ਕਿੰਨੀ ਆ ਫੈਮਲੀ ਏ ਤੁਹਾਡੀ, ਜੋਂਇੰਟ ਫੈਮਿਲੀ ਹੈਗੀ ਐ। ਹਾਂ, ਕਿੰਨੇ ਬੰਦੇ ਨੇ ਤੁਸੀਂ
ਹਾਂ
ਪੰਜ ਸਤ
ਸੱਤ ਅੱਛਾ, ਤੇ ਸਾਰੇ ਗਏ ਸੀ ਦਿੱਲੀ। ਸਾਰੇ ਗਏ ਸੀ? ਦਿੱਲੀ ਨਾ-ਨਾ ਤਿੰਨ ਬੰਦੇ ਅੱਛਾ-ਅੱਛਾ, ਹੋਰ ਸੁਣਾਓ? ਦਾ ਅਹ ਦੇਹਰਾਦੂਨ ਦਾ ਸੀ, ਬੱਚੇ ਬੱਚੇ ਗਏ ਸੀ ਤਾਂ ਹੂੰ, ਅਸੀਂ ਬੱਚੇ-ਬੱਚੇ ਗਏ ਸੀ ਤਾਂ ਸਾਡੇ ਪਾਪਾ, ਚਾਚਾ ਵਗੈਰਾ ਮੰਮੀਆਂ ਘਰ ਸੀ ਸਾਡੀੇ।
ਅੱਖ
ਅੱਛਾ ਦੇਹਰਾਦੂਨ ਤੇ ਮ ਬੜਾ ਮਜ਼ਾ ਆਇਆ ਸੀ। ਉੱਥੇ ਤਾਂ ਗਰਮੀ ਲੱਗਦੀ ਨੀ ਪਈ ਸੀ।
ਹੋਰ ਦੱਸੋ?
ਹੋਰ ਸੁਣਾਓ?
ਬਹੁਤ ਵਧੀਆ
ਹੋਰ?
ਹੋਰ ਸੁਣਾਓ?
ਵਧੀਆ,
ਕੀ-ਕੀ ਬਣਾ
ਕੀ-ਕੀ ਬਣਾ ਲੈਂਦਾ ਮੈਂ ਤਾਂ ਬਣਾ ਹੀ ਲੈਂਦੀ ਹਾਂ ਰੋਟੀ ਪਰਾਂਠੇ ਮੈਨੂ ਲਾ ਲਓ ਕਿ ਵੀ ਆਲੂ ਦੇ ਗੋਭੀ ਦੇ ਮੂਲੀ ਦੇ ਮਲਾਈ ਦੀ ਸਬਜ਼ੀ ਬਣਾ ਲੈਂਦੀ ਹਾਂ, ਪਨੀਰ ਭੁਜੀ ਅਹ ਤੇ ਫੁਲਕਾ ਬਣਵਾ ਲੋ। ਮੇਰੇ ਕੋਲ ਮੈਨੂੰ ਆਦਾ ਇੰਨਾ ਤ ਤੇ ਮੈਂ ਝਾੜੂ ਪੋਚਾ ਵੀ ਕਰ ਲੈਂਦੀ ਹਾਂ, ਮੈਂ ਬਰਤਨ ਵੀ ਕਰ ਲੈਂਦੀ ਆ
ਇੱਕ
ਤੁਸੀਂ ਕਿਹੜੀ ਕਲਾਸ ਚੋਂ ਔ?
ਫਸ ਸੈਕਿੰਡ ਈਅਰ ਚ ਹੈਗਾ, ਦੱਸਿਆ ਤਾ ਸੀਂ।
ਅੱਛਾ-ਅੱਛਾ, ਮੈਂ ਅੱਠਵੀ-ਅੱਠਵੀਂ ਆ ਮੈਨੂੰ ਸਾਰਾ ਕਮ ਆਦਾ ਐ।
ਹਾਂਜੀ, ਅੱਛਾ ਜੀ।
ਆਣਾ ਵੀ ਚਾਹੀਦਾ ਸਾਰਾ ਕੰਮ ਦੇਖੋ
ਹਾਂਜੀ
ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ।